ਹੈਲੋ ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਕੈਸੇ ਓ ਤੁਸੀਂ?
ਹਾਂਜੀ ਠੀਕ ਆ। ਹਾਂਜੀ, ਫਰੀ ਹੋ ਗਏ ਆ ਰੋਟੀ ਰੁਟੀ ਖਾ ਲੀ ਅਸੀਂ।
ਅੱਛਾ ਅੱਛਾ, ਅਸੀਂ ਨੀ ਬਣਾਈ ਹਲੇ।
ਅੱਛਾ ਅੱਛਾ, ਅਸੀਂ ਟਾਈਮ ਨਾਲ ਖਾ ਲੈਂਦੇ ਆ।
ਅੱਛਾ, ਚਲੋ ਅੱਛੀ ਗੱਲ ਐ ਟੈਮ ਨਾਲ ਖਾਣਾ।
ਹੂੰ।
ਸਿਹਤ ਸਿਹਤ ਵਾਸਤੇ ਵੀ ਖਰਾ ਅੱਛਾ ਮੈਂ ਪੁੱਛਣਾ? ਨਈ, ਤੁਸੀਂ ਕੋਈ। ਮਤਲਬ ਸਟਿਚਿੰਗ ਦਾ ਵੀ ਕਰਦੇ ਓ ਨਾ।
ਹਾਂ, ਮੈਂ ਸਟੀਚਿੰਗ ਦਾ ਕਰਦੀ ਆ।
ਅੱਛਾ ਅੱਛਾ, ਤੇ ਤੁਸੀਂ ਕਿਹੜੇ ਕਿਹੜੇ ਕੱਪੜੇ ਸਟਿੱਚ ਕਰ ਲੈਂਦੇ ਓ ਲੇਡੀਜ਼ ਵਾਲੇ?
ਮੈਂ ਸੂਟ ਜਿਸ ਤਰ੍ਹਾਂ ਮੈਂ ਨਾ ਸਿੰਪਲ ਜ਼ਿਆਦਾ ਸੀਂਦੀ ਆ। ਕਿਉਂਕਿ ਮੇਰੀ ਨਜ਼ਰ ਜ਼ਿਆਦਾ ਥੋੜ੍ਹਾ ਕੰਮ ਨੀ ਕਰਦੀ ਨਾ। ਤੇ ਮੈਂ ਸਿੰਪਲ ਸੂਟ ਸਲਵਾਰ ਸੂਟ ਵੀ ਸੀਂਦੀ, ਦੀਆਂ ਪੈਂਟ ਵਾਲੇ ਵੀ ਪੈ ਪਲਾਜ਼ੋ ਟਰਾਊਜ਼ਰ। ਤੇ ਕੋਡ ਸੈੱਟ। ਤੇ ਹਾਂ ਬਲਾਊਜ ਹੂੰ
ਅੱਛਾ ਤੁਸੀਂ ਜਿਸ ਤਰ੍ਹਾਂ ਕੋਈ ਕੋਰਸ-ਕੁਰਸ ਕੀਤਾ ਸੀ ਕੁਛ ਪਹਿਲੇ
ਨਈ ਨਈ, ਅਸੀਂ ਤਾਂ ਇੰਝੇ ਹੀ ਸਿੱਖੇ ਸੀ ਆਪਣੀ ਮੰਮੀ ਕੋਲੋਂ।
ਅੱਛਾ।
ਹਾਂ, ਘਰ ਵਿਚ ਈ ਮੰਮੀ ਨੇ ਸਿਖਾ ਦਿੱਤੀ ਸੀ। ਪਹਿਲੇ ਇਨਾਂ ਕੁੜੀਆਂ ਨੂੰ ਜਾਣ ਦਿੰਦੇ ਨੀ ਸੀ, ਬਾਰ।
ਤੇ ਪੜ੍ਹਾਦੇ ਵੀ ਘਰ ਹੀ ਸੀ, ਬਸ ਦਸਵੀਂ ਤੱਕ ਪੜਾਂਦੇ ਸੀ, ਫਿਰ ਕਹਿੰਦੇ ਸੀ ਚਲੋ ਹੁਣ ਘਰ ਦਾ ਕੰਮ ਸਿੱਖੋ।
ਤੇ
ਤੇ, ਫੇਰ, ਮੰਮੀ ਨੇ ਸੂਟ ਕੱਟਣੇ ਘਰ ਪਾਣ ਵਾਲੇ, ਤੇ ਸਾਨੂੰ ਆਪਣੇ ਕੋਲ ਬਿਠਾ ਲੈਣਾ। ਅਤੇ ਵੈਸੇ ਇੱਕ ਸਾਡੀ ਗਲੀ 'ਚ ਆਇਆ ਸੀ, ਉਹ ਡਿਪਲੋਮਾ ਕੀਤਾ ਹੋਇਆ ਸੀ ਉਹਨੇ। ਉਹ ਸੀਂਦੀ ਸੀ ਸਾਡੇ ਸਾਰੀ ਗਲੀ ਦੇ ਕੱਪੜੇ। ਤੇ ਫਿਰ ਥੋੜ੍ਹਾ ਟਾਈਮ ਮੰਮੀ ਨੇ ਉਹਦੇ ਕੋਲ ਬਿਠਾ ਦਿੱਤਾ ਸੀ ਕਟਿੰਗ ਸਿੱਖਣ ਵਾਸਤੇ।
ਅੱਛਾ ਠੀਕ ਏ।
ਤੇ ਬਸ, ਫਿਰ
ਹਾਂ, ਮੈਂ ਸੁਣਿਆ ਥੋਡੇ ਹੱਥ 'ਚ ਬੜੀ ਸਫ਼ਾਈ ਹੈਗੀ ਹੈ, ਤਾਂ ਮੈਂ ਪੁੱਛ ਰਹੀ ਆਂ।
ਹੂੰ-ਹੂੰ ਬਸ ਸੀ ਲਈ ਦੇ ਨੇ।
ਅੱਛਾ-ਅੱਛਾ, ਮੈਂ ਵੀ ਪਹਿਲੇ ਕੁਵਾਰਿਆਂ ਕੀਤਾ ਸੀ। ਥੋੜ੍ਹਾ ਸਟਿਚਿੰਗ ਦਾ, ਸਾਡੇ ਕਿਸ ਤੇ ਮੰਦਿਰ 'ਚ ਸਿਖਾਂਦੇ ਸੀ, ਤੇ ਉਦੋਂ ਕੁਵਾਰਿਆਂ ਫਿਰ ਵੀ ਸੀ ਲਈ ਦੇ ਸੀ, ਫਿਰ ਵਿਆਹ ਤੋਂ ਬਾਅਦ ਹੱਥ ਹੀ ਨੀ ਪਾਇਆ। ਤੇ ਹੁਣ ਜਿੱਥੇ ਰਹਿੰਦੇ ਆ, ਉੱਥੇ ਦਰਜੀ-ਦੁਰਜੀ ਹੈ ਨੀ ਕੋਈ ਨੇੜੇ।
ਅੱਛਾ।
ਤੇ ਸਿਲਾਈਆਂ ਉੱਥੇ ਆਸਮਾਨ ਛੂਦੀਆਂ ਨੇ।
ਅੱਛਾ।
ਤੇ ਮੈਂ ਕਿਆ ਚਲੋ ਦੁਬਾਰਾ ਹੱਥ ਪਾ ਕੇ ਦੇਖਾਂਗੇ ਆਪਣਾ, ਬਣਾ ਲਿਆ ਤੇ।
ਹੂੰ-ਹੂੰ
ਆਪਣਾ ਬਣਾਣਾ ਹੋਇਆ ਤੇ ਕਦੀ।
ਹੂੰ ਬਸ ਆਪਣਾ ਹੀ ਸੀਲੇ ਬੰਦਾ ਇੰਨਾ ਹੀ ਬਹੁਤ ਹੁੰਦਾ ਏ।
ਹਾਂ ਇੰਨਾ ਈ ਬਹੁਤ ਹੁੰਦਾ।
ਹਾਂ।
ਕਿਉਂਕਿ ਇਧਰ ਥੋੜ੍ਹਾ-ਥੋੜ੍ਹਾ ਤਰੋਪਾ ਲਗਾਣ ਦੇ ਵੀ ਇੱਥੇ ਡੇਢ-ਡੇਢ ਸੋ ਲੈ ਲੈਂਦੇ ਨੇ।
ਅੱਛਾ।
ਹੂੰ ਉਹ ਵੀ ਜਗ੍ਹਾ-ਜਗ੍ਹਾ ਸੜਕਾਂ ਤੇ ਨਾ ਇੱਥੇ ਫੈਸ਼ਨ ਏ ਕੀ ਬਿਹਾਰ ਤੋਂ ਆਏ ਦੇ ਲੋਕ, ਤੇ ਮਸ਼ ਸ਼ੀਨਾ ਲੈਕੇ ਬੈਠੇ ਦੇ ਹੁੰਦੇ ਨੇ।
ਅੱਛਾ।
ਉਹ ਜਿਹੜੇ ਬਈਏ ਹੁੰਦੇ ਨੇ ਉਹ।
ਹੂੰ-ਹੂੰ ਹੂੰ
ਥੋੜ੍ਹੀ-ਥੋੜ੍ਹੀ ਦੂਰੀ ਤੇ ਬਸ, ਜੇ ਥੋੜ੍ਹਾ ਸਸਤਾ ਕੰਮ ਕਰਾਣਾ ਉਹਨਾਂ ਕੋਲੋਂ ਕਰਾ ਸਕਦੇ ਹੋ ਤੁਸੀਂ ਤਰੋਪਾ ਲਗਵਾਣਾ, ਜਾਂ ਜਿਪ ਲਗਵਾਣੀ ਹੈ ਪੈਂਟ ਦੀ।
ਅੱਛਾ।
ਉਹ ਇੰਨਾ ਵੀ ਸਸਤਾ ਨੀ ਕਰਦੇ ਪਰ ਹਾਂ ਦਕਾਨਾਂ ਨਾਲੋਂ ਥੋੜ੍ਹਾ ਸਸਤਾ ਕਰ ਦਿੰਦੇ ਨੇ। ਤੇ ਪਰ ਹੈ ਅਨਾੜੀ। ਸਲਾ ਈਆਂ ਕੁਛ ਨੀ ਕਰਨਾ ਆਂਦਾ ਬਸ ਆ ਗਏ ਨੇ ਮਸ਼ੀਨਾਂ ਲੈ ਕੇ। ਓਹੀ ਹਾਂ। ਤੇ ਮੈਂ ਇਕੋ ਓਇ ਸੋਚ ਰੀ ਸੀ ਕਿ ਅੱਜ- ਕੱਲ੍ਹ ਫਾਰਸੀ ਸਲਵਾਰ ਚੱਲੀ ਹੋਈ ਏ।
ਹਾਂ ਫਾਰਸੀ ਸਲਵਾਰ ਤੇ ਮੈਂ ਕਾਫ਼ੀ ਸੀ ਬੈਠੀ ਆ, ਏ ਹੁਣ ਵੀ ਮੈਂ ਇੱਕ ਸੂਟ ਸੀਤਾ ਹੋਇਆ।
ਤਿੰਨ ਦਾ
ਉਹ ਬੜੀ ਆਸਾਨ ਐ, ਬੜੀ ਜ਼ੀ ਓ
ਸਭ ਤੋਂ ਆਸਾਨ ਫਾਰਸੀ ਸਲਵਾਰ ਐ।
ਹਾਂ, ਸਭ ਤੋਂ ਆਸਾਨ ਏ
ਅੱਛਾ, ਜਿਸ ਤਰ੍ਹਾਂ ਦੂਜੀ ਸਲਵਾਰ ਅਸੀਂ ਜਦੋਂ ਕੱਟਦੇ ਆ ਓ ਕੁੰਦੇ, ਕੰਦੇ ਕੱਪੜਾ ਇੱਧਰ-ਉਧਰ ਕਰਨਾ ਪੈਂਦਾ ਚੁੱਕ ਕੇ
ਹਾਂ, ਹਾਂ ਨਾ ਨਾ ਐਸਾ ਕੁਛ ਨੀ ਐ ਇਹਦੇ ਚ ਇਹ ਤੇ ਬੜੀ ਹੀ ਈਜ਼ੀ ਬਹੁਤ ਈਜ਼ੀ ਏ ਬਸ ਇਹ ਐ ਕਿ ਇਹਨੂੰ ਸੀਂਦਿਆਂ ਥੋੜ੍ਹਾ ਟਾਈਮ ਲੱਗਦਾ, ਕਿਉਂਕਿ ਇਹਦਾ ਪਹੁੰਚਾ ਚੌੜਾ ਏ।
ਹਾਂ, ਅੱਛਾ ਪੌਂਚੇ ਤੇ ਡਿਜਾਇਨ ਪਾਣਾ ਪੈਂਦਾ
ਨਹੀਂ ਡਿਜਾਇਨ ਨਹੀਂ ਪਾਣਾ ਇਹ ਬਸ ਸਿੱਧੀਆਂ ਲਾਈਨਾਂ ਈ ਲਗਾਣੀਆਂ ਸਿੱਧੀਆਂ ਅੱਜ ਕੱਲ੍ਹ ਬੜਾ ਆਸਾਨ ਏ। ਸਾਨੂੰ ਜਿੰਨੇ ਇੰਚ ਚੋੜੇ ਮਰਜ਼ੀ ਲਵੋ ਬੁਕਰਮ ਦੇ ਪੱਟੀ ਮਿਲ ਜਾਂਦੀ ਐ।
ਜਿੰਨੀ ਚੌੜੀ ਮਰਜ਼ੀ ਲਵੋ ਬਸ ਓ ਅਸੀਂ ਪ੍ਰੈਸ ਨਾਲ ਚਿਪਕਾ ਲੈਂਣੀ ਐ ਸਲਵਾਰ ਤੇ ਈ ਪੌਂਚੇ ਤੇ ਥੱਲੇ ਬਸ ਫਿਰ ਕੱਪੜਾ ਲਗਾ ਦੇਣਾ ਬਸ ਸਿੱਧੀਆਂ ਲਾਈਨਾਂ ਲਗਾ ਦੇਣੀਆਂ ਨੇ।
ਨਹੀਂ ਤੇ ਇਹਦੀ ਕਟਿੰਗ ਤੁਸੀਂ ਕਿਸ ਤਰ੍ਹਾਂ ਕਰਦੇ ਓ ਮਤਲਬ ਕਿ ਪੈਂਟ ਵਾਲੀ ਕਟਿੰਗ ਦੇ ਉੱਪਰ ਬੈਲਟ ਪੈਂਦੀ ਐ ਵੱਖਰੀ ਇਹਨੂੰ
ਹਾਂ ਬੈਲਟ ਪੈਂਦੀ ਐ ਇਹਨੂੰ ਬੈਲਟ ਪੈਂਦੀ ਐ ਇਹਨੂੰ ਨਾ ਇੱਕ ਪਲੇਟ ਪੈਂਦੀ ਐ ਬਹੁਤ ਤੋਂ ਵੱਡੀ ਚੋੜੀ ਡੂੰਗੀ।
ਓਹੀ ਪਲੇਟ ਦੀ ਤਰੀਜ ਬਣ ਕੇ ਅੱਗੇ ਆਂਦੀ ਏ। ਤੇ ਹਾਂ, ਓ ਪਾ ਕੇ ਉਹਦੀ ਲੁੱਕ ਬੜੀ ਅੱਛੀ ਆਂਦੀ ਐ ਸਲਵਾਰ ਦੀ ਨਾ।
ਤੇ ਓ ਪਲੇਟ ਤੁਸੀਂ ਕਿੱਥੇ ਪਾਂਦੇ ਓ
ਉੱਪਰ ਬੈਲਟ ਚ ਈ ਨਾ ਨਾ ਅੱਗੇ ਬਿਲਕੁਲ ਸਾਮਣੇ ਆਂਦਾ।
ਅੱਛਾ ਥਾਂਈ ਜਿਹੜੀ ਹੁੰਦੀ ਐ ਪੱਟ ਵਾਲੀ ਸਾਈਡ ਸੈਟ
ਹਾਂ, ਸਾਹਮਣੇ ਬਿਲਕੁਲ ਸਾਡ ਸਾਹਮਣੇ
ਅੱਛਾ, ਜੀ ਜਿੱਥੇ ਅਸੀਂ ਨੋਰਮਲ ਸਲਵਾਰ ਦੀਆਂ ਚੁੰਮਟਾਂ ਪਾਂਦੇ ਆ ਮਤਲਬ ਉੱਥੇ ਹੀ, ਸੈਂਟਰ 'ਚ ਪੈਣੀ ਐ ਬਸ ਚੁਨਟ ਪਲੇਟ ਟਾਈਪ ਪੈਣਾ ਪਲੇਟ ਪੈਣਾ।
ਪਲੇਟ ਪੈਣਾ ਸਾਈਡ ਤੋਂ ਲੈ ਕੇ ਤਿੰਨ ਇੰਚ ਦਾ ਕੱਪੜਾ ਚੌੜਾ ਪੂਰਾ। ਅੰਦਰ ਮੋੜ ਦੇਣਾ ਏ, ਉਹਨੂੰ ਸਿੱਧੀ ਤਰੀਜ਼ ਲੈ ਜਾਣਾ ਥੱਲੇ ਅਸੀਂ ਤੇ ਮੈਂ
ਮਤਲਬ ਇੱਕੋ-ਇੱਕੋ ਸਾਈਡ ਤੋਂ ਲੈਣਾ ਜਾ ਦੋਨੋ ਸਾਈਡ ਤੋਂ ਲੈਣਾ ਨਹੀਂ ਇੱਕ ਟੰਗ ਤੇ ਦੋਨੋ ਸਾਈਡ ਤੋਂ ਕੱਪੜਾ ਲੈਣਾ ਜਾ ਇੱਕੋ ਈ ਪਲੇਟ ਬਸ ਮੋੜਨੀ ਐ।
ਇੱਕ ਈ ਪਲੇਟ ਮੋੜਨੀ ਐ ਨਾ।
ਇੱਕ ਟੰਗ ਤੇ ਇੱਕੋ ਪਲੇਟ ਮੋੜਨੀ ਹੈ ਬਸ, ਇੱਕੋ ਵਾਰ ਕੱਪੜਾ ਲੈ ਕੇ ਇ ਜੇ ਮੋੜਦੇ ਨਾ ਏ ਅੰਦਰ ਵੱਲ
ਥੋੜੀਆਂ ਪਲੇਟਾਂ ਛੋਟੀਆਂ- ਛੋਟੀਆਂ ਪੈਣੀਆਂ ਅਸੀਂ ਉਹਨੂੰ ਬੈਲਟ ਦੇ ਵਿੱਚ ਐਡਜਸਟ- ਕਰਨਾ ਏ ਨਾ ਪੂਰਾ ਜਿੰਨੀ ਸਾਡੀ ਬੈਲਟ- ਟੇ ਬਾਈ ਇੰਚ ਦੀ, ਚੌਵੀ ਇੰਚ ਦੀ, ਅਸੀਂ ਉਹਨੂੰ ਉਹਦੇ ਵਿੱਚ ਬਾਕੀ- ਛੋਟੀਆਂ- ਛੋਟੀਆਂ ਪਲੇਟਾਂ ਪਾ ਕੇ ਪੂਰੀ ਕਰ ਦੇਣੀ ਹੈ ਪਲੇਟ, ਇੱਕ ਪਲੇਟ ਪਿੱਛੇ ਪੈਣੀ ਹੈ ਜਿਸ ਤਰਾਂ ਦੂਸਰੀ ਸਲਵਾਰ ਨੂੰ,
ਆ ਕੁੁੰਦੇ ਜਾਂ ਪਹੁੰਚਾ ਕਟਿੰਗ ਕਰਦੇ ਹੋ?
ਨਾ- ਨਾ, ਨਾ ਬਿਲਕੁਲ ਨਹੀਂ ਇਹ ਚਾਰ- ਹ ਕੱਪੜਿਆਂ ਦੀ ਚਾਰ ਤੈਵਾਂ ਜਿਸ ਤਰਾਂ ਤੈਅ ਲਗਾ ਲਈਆਂ।
ਹਾਂ।
ਉਹੀ ਅਸੀਂ ਬਸ ਥੱਲੇਓ ਦਸ ਇੰਚ ਦਾ ਪਹੁੰਚਾ ਲੈ ਕੇ, ਪਹਿਲੇ ਲੰਬਾਈ ਲੈ ਲੈਣੀ ਹੈ ਬੈਲਟ ਛੋੜ ਕੇ। ਇਹ ਸਲਵਾਰ, ਨਾਰਮਲ ਸਲਵਾਰ ਤੋਂ ਤਿੰਨ ਇੰਚ ਲੰਬੀ ਹੁੰਦੀ ਹੈ।
ਤਿੰਨ ਇੰਚ ਲੰਬੀ, ਅੱਛਾ।
ਕੀ ਏ ਡਿੱਗਦੀ- ਡਿੱਗਦੀ ਆਉਂਦੀ ਹੈ ਨਾ।
ਨਹੀਂ ਉਹ ਤਾਂ ਸਟਰੇਟ- ਸਟਰੇਟ ਲੱਗਦੀ ਹੈ, ਜਿਹਨਾਂ ਨੂੰ ਪਾਈ ਦੇਖੀ ਹੈ ਮੈਂ।
ਨਹੀਂ- ਨਹੀਂ, ਇਹ- ਇਹ ਨਾ ਪਲੇਟ ਕਰਕੇ ਨਾ ਇਹ ਲੰ- ਬਾਈ ਇਹਦੀ ਲੈਣੀ ਪੈਂਦੀ ਹੈ ਜ਼ਿਆਦਾ।
ਠੀਕ ਏ- ਠੀਕ ਏ ਅੱਛਾ ਥੱਲੋਂ ਤੁਸੀਂ ਪਹੁੰਚਾ ਪਹਿਲੇ ਦਸ ਇੰਚ ਛੱਡੋਗੇ ਕੱਪੜਾ,
ਹਾਂ ਤੇ ਪਹਿਲੇ ਲੰਬਾਈ ਦਾ ਨਿਸ਼ਾਨ ਲਗਾ ਲੈਣਾ ਜਿੰਨੀ ਲੰਬਾਈ ਸਾਨੂੰ ਚਾਹੀਦੀ ਹੈ ਬੈਲਟ ਛੋੜਦੇ ਨ, ਪੰਜ ਇੰਚ ਬੈਲਟ ਛੋੜ ਕੇ ਬਾਕੀ, ਤੁਸੀਂ ਲੰਬਾਈ ਲੈ ਲੈਣੀ ਹੈ, ਅਤੇ ਬਸ ਫੇਰ ਥੱਲਿਓ ਦਸ ਇੰਚ ਦਾ ਪਹੁੰਚਾ ਲੈ ਕੇ,
ਹਾਂ- ਹਾਂ।
ਉੱਥੋਂ ਕਿਨਾਰੇ ਤੋਂ ਆਸਣ ਲੈਣਾ ਏ, ਤੇ ਆਸਣ ਦੇ ਨਾਲ ਉਹਨੂੰ ਤਿਰਛੀ ਇੰਚੀਟੇਪ ਰੱਖ ਕੇ ਤਿਰਸ਼ਾ ਨਿਸ਼ਾਨ ਲਗਾ ਕੇ ਕੱਟ ਦੇਣਾ ਹੈ।
ਉੱਪਰੋਂ ਆਸਣ ਦੀ ਚੌੜਾਈ ਤੁਸੀਂ ਕਿੰਨੀ ਲਈ? ਥੱਲੋਂ ਦਸ ਇੰਚ ਲਈ।
ਦਸ ਇੰਚ ਆਸਣ ਲੈਣਾ ਏ, ਪੰਜ ਇੰਚ ਬੈਲਟ ਦਾ ਛੋੜ ਦੇਣਾ ਉੱਤੋਂ। ਦਸ ਇੰਚ ਲੈਣਾ ਏ ਆਸਨ, ਹਾਂ।
ਅੱਛਾ, ਸਮਝ ਗਈ। ਦਸ ਇੰਚ ਆਸਣ।
ਅਤੇ ਬੈਲਟ ਤੁਸੀਂ ਕੱਟਣੀ ਪਾਣੀ ਪੰਜ ਇੰਚ ਦੀ, ਬੈਲਟ ਤੁਸੀਂ ਸੱਤ ਇੰਚ ਬੈਲਟ ਕੱਟਣੀ ਹੈ, ਦੋ ਇੰਚ ਤੇ ਨੇਫਾ ਹੋ ਜਾਵੇਗਾ ਲਾਸਟਿਕ ਵਾਸਤੇ, ਅਤੇ ਤੁਹਾਡੀ ਪੰਜ ਇੰਚ ਜੁੜੇਗੀ ਬੈਲਟ ਨਾਲ ਤਿਆਰ ਹੋ ਕੇ।
ਠੀਕ ਹੈ- ਠੀਕ ਹੈ।
ਹੂੰ।
ਤੁਸੀਂ ਕੋਈ ਆਪਣੀ ਵੀਡੀਓਜ਼ ਵਗੈਰਾ ਵੀ ਬਣਾਉਂਦੇ ਹੋ, ਕਟਿੰਗ ਕਰਦੇ ਹੋਏ।
ਬਣਾਈ ਹੈ ਹੁਣ ਮੈਂ ਇੱਕ ਸ ਇੱਕ ਫਾਰਸੀ ਸਲਵਾਰ ਦੇ ਨਾਲ ਨਾ, ਕਿਸੇ ਦੀ ਫਰਾਕ ਬਣਾਈ ਹੈ। ਫਰੋਕ ਚੋਨਾਂ ਵਾਲੀ ਜਿਹੜੀਆਂ ਪਹਿਲੇਾਂ ਚੱਲਦੀਆਂ ਸੀ ਨਾ। ਅੰਬਰੇਲਾ ਬਾਂਹ ਬਣਾਈ ਏ, ਫਰੋਕ ਬਣਾਈ ਏ, ਕੋਟ ਕਾਲਰ ਵਾਲੀ। ਤੇ ਅੱਗੇ ਬਟਨ ਲਗਾਏ ਨੇ।
ਠੀਕ ਹੈ, ਤੇ ਫ਼ਾਰਸੀ ਸਲਵਾਰ ਪਹਿਲੇ ਵੀ ਚਲਦੀਆਂ ਹੁੰਦੀਆਂ ਸੀਗੀਆਂ ਹੁਣ ਹੀ ਆਇਆ।
ਨਹੀਂ ਇਹ ਹੁਣ ਹੀ ਸੁਣਿਆ।
ਹ ਅੱਛਾ ਮੈਂ ਕਿਹਾ ਕਿਧਰੇ ਪਹਿਲੇ ਜਿਸ ਚ ਪੁਰਾਣੇ ਤੁਹਾਡੇ ਟਾਈਮ, ਚ ਕਿਧਰੇ ਚੱਲਦੀਆਂ ਹੋਣ।
ਸਾਡੇ ਟਾਈਮ ਤੇ ਨਾ, ਚੌੜਾ ਪਹੁੰਚਾ ਚੱਲਦਾ ਸੀ। ਅ ਅੱਠ, ਨੌ ਇੰਚ ਦੀ ਮੋਹਰੀ ਚੌੜਾ- ਚੌੜਾ ਚੱਲਦਾ ਸੀ ਸਲਵਾਰ ਨੋਰਮਲ ਹੁੰਦੀ ਸੀ। ਇਸੇ ਲਿਤਾਂ ਐ ਹੁਣ ਹਾਂ। ਤੇ ਐ ਹੁਨ ਐ ਪਲੇਟ ਵਾਲੀ ਚੱਲੀ ਏ, ਇੱਕ ਪਲੇਟ ਆਂਦਾ ਚੌੜਾ ਜੇਆ ਅੱਗੇ ਬੰ ਕੇ ਬਾਕੀ ਛੋਟੀਆਂ ਪਲੇਟਾਂ ਪੈਂਦੀਆਂ ਨੇ, ਹੂੰ।
ਠੀਕ ਏ-ਠੀਕ ਏ, ਤੇ ਤੁਸੀਂ ਵੀ ਫੇਰ ਹੋਣ ਐਦੀ ਕਟਿੰਗ ਕੀਦਰੋਂ ਸਿੱਖੀ ਸੀ? ਯਾ
ਨਾ, ਮੈਂਮ ਯੂਟਿਊਬ ਤੋਂ ਦੇਖ ਕੇ ਤੇ ਮੈਂ ਬਣਾ ਲੀ ਸੀ।
ਅੱਛਾ -ਅੱਛਾ, ਜਾਂ ਐਂੱਜ ਵੀ ਕਰ ਸਕਨੇ ਆਂ ਰੇਡੀਮੇਟ ਕੋਈ ਜੈਸਾ ਸੇਲ ਕਰਦਾ ਪੇਆ ਵੇ ਓਦੀ ਪੈਲੇ ਵੇਖ ਆਏਓ, ਕੀ ਬਣੀ ਵੀ ਐ। ਤਾਂ ਵੀ ਆਈਡੀਆ ਹੋ ਜਾਂਦਾ, ਹਨਾ? ਥੋੜਾ ਜੇਆ
ਤ ਮੈਂ ਜਿੰਨੀਆਂ ਵੀ ਹੁਣ ਤੱਕ ਸੀਤੀਆਂ ਪਸੰਦ ਆ ਗਈਆਂ ਕਸਟਮਰ ਨੂੰ ਨਾ, ਹਾ। ਹੂੰ।
ਚਲੋ ਅੱਛੀ ਗੱਲ ਐ।
ਹਾਂ।
ਚਲੋ ਆਪਨੇ ਹੱਥ ਦਾ ਹੁਨਰ ਤੇ ਆਪਨਾ ਈ ਏਂ।
ਹਾਂ ਆਂ ਉ ਤੇ ਹੈ ਈ ਐ, ਚਲੋ ਵਿਹਲੇ ਨਾ ਬੈਠੇ, ਤੇ-
ਹਾਂ ਨਾਲੇ ਜੇੜਾ ਬੰਦਾ ਏਨਾ ਐਕਸਪਲਟ ਓਏ, ਓ ਤੇ ਓ ਹਾਂ ਵੈਸੇ ਈ, ਫਟਾਫਟ ਉਨੂੰ ਦਿਮਾਗ ਚੱਲਦਾ ਹੈਗਾ ਕਿ ਮੈਂ ਇੰਝ ਬਾਨਾਨਾ ਉਂਝ ਕਰਨਾ ਐਂ।
ਹਾਂ।
ਹਾਂ।
ਬਸ ਵੇਲੇ ਬੈਠਾ ਨੀ ਜਾਂਦਾ
ਮੈਂ ਵੀ ਫੇਰ, ਟਰਾਈ ਕਰਾਂਗੀ। ਤੇ ਕੱਪੜਾ ਪੈਲੇ ਤੇ ਮੈਂ ਲੈ ਕੇ ਆਨਾ ਏ, ਕੱਪੜਾ, ਤੇ ਹੁਣ, ਕਿੱਧਰੇ ਚਾਂਵਾਂਗੀ ਤੇ ਵੇਖਾਂਗੀ ਸੋਹਣੇ ਪ੍ਰਿੰਟ ਹੋਣਗੇ ਤੇ ਲੈ ਕੇ ਆਵਾਂਗੀ।
ਹੂੰ-ਹੂੰ।
ਤੇ ਫੇਰ ਓਲ ਓਵਰ ਹੁਨ ਚੱਲਦੇ ਨੇ ਓਲ ਓਵਰ, ਪ੍ਰਿੰਟਾਂ ਵਾਲੇ ਨਾ
ਹਾਂ- ਹਾਂ।
ਕਿਉਂਕਿ ਉ, ਉਂਦੇ ਚ, ਨੀ ਖਰੇ ਲੱਗਦੇ ਅੱਜ ਕੱਲ ਸੂਟ ਕੰਟਾਸਟ ਇਚ। ਸੂਟ ਓਲ ਓਵਰ ਈ ਬੜੇ ਸੋਨੇ ਲੱਗਦੇ ਨੇ।
ਹਾਂ -ਹਾਂ।
ਹਾਂ। ਤੇ ਮੈਂ ਕਿਹਾ ਹੁਣ ਔਲ ਓਵਰ ਕਿੱਧਰੋਂ ਮਿਲਣ, ਥਾਨ, ਤੇ ਫੇਰ ਮੈਂ ਓਦਾ ਬਣਾ ਕੇ ਦੇਖਾਂਗੀ, ਤੇ ਕੋਈ ਦਿੱਕਤ ਆਈ ਕਟਿੰਗ ਚ ਤੇ ਫੇਰ ਮੈਂ ਤੁਆਡੇ ਕੋਲ ਪੁੱਛਾਂਗੀ।
ਹਾਂ -ਹਾਂ ਮੈਂ ਦੱਸ ਦਾਂਗੀ।
ਹਨਾ ਚਲੋ।
ਠੀਕ ਐ।
ਚਲੋ ਠੀਕ ਐ ਫਿਰ ਮੈਂ ਤੁਹਾਡਾ ਜ਼ਿਆਦਾ ਟੈਮ ਨੀ ਲੈਂਦੀ।
ਹਾਂਜੀ ਕੋ ਕੋਈ ਨੀ ਕੋਈ ਨੀ ਹਾਂਜੀ। ਠੀਕ ਐ ਜੀ, ਹਾਂਜੀ, ਅੱਛਾ ਜੀ। ਬਾਏ ਸਾਸਰੀ ਕਾਲ ਜੀ।